ਸਤਿ ਸ੍ਰੀ ਅਕਾਲ ਭਾਜੀ 'ਹੋਰ ਕੀ ਹਾਲ ਐ।
ਬਸ ਵਧੀਆ ਜੀ ਤੁਸੀਂ ਦੱਸੋ।
ਬਸ ਹਾਂਜੀ ਮੈਂ ਵੀ ਠੀਕ ਹਾਂ ਹੋਰ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ, ਸਭ ਵਧੀਆ ਜੀ ਤੁਸੀਂ ਸੁਣਾਓ ਤੁਹਾਡੇ ਇਥੇ ਠੀਕ ਐ ਸਭ
ਹਾਂਜੀ ਬਸ ਠੀਕ ਹੈ ਹੋਰ ਛੁੱਟੀਆਂ ਚੱਲ ਰਹੀਆਂ ਤੁਹਾਡੀਆਂ।
ਹਾਂਜੀ ਹਾਂਜੀ ਬਸ ਇਹ ਤਾਂ ਮਹੀਨਾ ਵੇਹਲੇ ਆ ਜੂਨ ਦਾ।
ਬਿਲਕੁਲ ਬਿਲਕੁਲ ਸਾਰੇ ਬੱਚਿਆਂ ਦਾ ਹੀ ਹਾਲ ਐ ਮੇਰੇ ਬੱਚੇ
ਹੂੰ ਹੂੰ, ਹਾਂਜੀ।
ਹਾਂਜੀ ਮੈਂ ਭਾਜੀ ਪੁੱਛਣਾ ਸੀਗਾ ਕਿ ਜਿਵੇਂ ਕੋਲਜ ਔਰ ਸਟ ਕੋਲਜ ਔਰ ਸਕੂਲ ਕਿਹੜਾ ਦੋਨਾਂ 'ਚ ਬੈਸਟ ਰਹਿੰਦੇ ਕਿਦੀ ਸਟੱਡੀ 'ਚ ਬਹੁਤ ਵਧੀਆ ਐ ਪਰ ਇਫੈਕਟ ਰਹਿੰਦੀ ਐ ਲਾਈਫ ਵੀ ਵਧੀਆ ਸਮੂਥ ਚੱਲਦੀ ਹੈ ਕੋਲਜ ਵੈਸ ਹੈ ਕਿ ਸਕੂਲ ਬੈਸਟ ਹੈਗਾ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਹੁਣ ਤੁਸੀਂ ਜਿਵੇਂ ਕੋਲਜ ਲਾਈਨ ਵਿੱਚ ਹੈਗੇ ਐਟ ਪ੍ਰੈਜੈਂਟ ਹਾਂਜੀ।
ਹਾਂਜੀ, ਵੇਖੋ ਤੁਸੀਂ ਸਕੂਲ ਲਾਈਫ ਲਾ ਲਓ ਪਹਿਲੇ।
ਅੱਛਾ ਜੀ,
ਸਕੂਲ ਲਾਈਫ ਕੀ ਐ ਵੀ ਤੁਸੀਂ ਡੇਲੀ ਜਿਵੇਂ ਸਕੂਲ ਜਾਣਾ ਸਵੇਰੇ ਘਰੋਂ ਨਿਕਲਣਾ ਬੱਚਿਆਂ ਨੇ
ਹਾਂਜੀ,
ਤੇ ਉੱਥੇ ਮਤਲਬ ਘੱਟੋ ਘੱਟ ਤੁਹਾਨੂੰ ਪੰਜ ਤੋਂ ਛੇ ਘੰਟੇ ਪੜ੍ਹਨਾ ਪੈਂਦਾ ਸੱਤ ਘੰਟੇ ਲਾ ਲਓ
ਹਾਂਜੀ ਇਹ ਤਾਂ ਹੈਗਾ।
ਹੁਣ, ਉੱਥੇ ਹੁਣਬ ਸਬਜੈਕਟ ਵੀ ਇਨੇ ਹੁੰਦੇ ਨੇ ਵੀ ਜੇ ਬੱਚਾ ਪੜ੍ਹ ਪੜ੍ਹ ਕੇ ਬੋਰ, ਵੀ ਹੋ ਜਾਂਦਾ ਕਈ ਵਾਰ ਤੇ ਹੂੰ ਇਹ ਮਤਲਬ ਜਿਵੇਂ ਕੋਲੇਜ ਐਵੇਂ ਦਾ ਇਹੋ ਜਿਹਾ ਹਿਸਾਬ ਨੀ ਐ ਇੱਥੇ ਥੋੜਾ ਅਲੱਗ ਐ।
ਅੱਛਾ ਜੀ, ਇਨਕ ਕਾਲਜ ਫਿਰ ਘੁੰਮਣਾ ਫਿਰਨਾ ਮਿਲਦਾ।
ਹਾਂਜੀ ਹਾਂਜੀ ਏ ਵੀ ਐ ਮਤਲਬ ਬੱਚੇ ਘੁੰਮਦੇ ਫਿਰਦੇ ਵੀ ਰਹਿੰਦੇ ਨੇ।
ਹੂੰ ਹੂੰ, ਹੁਣ ਜਿਵੇਂ ਲਾ ਲਓ ਤੁਸੀਂ। ਸਕੂਲ ਵਿੱਚ ਵੀ ਥੋੜ੍ਹਾ ਫਾਇਦਾ ਹੈਗਾ ਅਗਰ ਤੁਸੀਂ ਮੰਨ ਲਓ ਕੋਈ ਲੈਕਚਰ ਨਹੀਂ ਲਾਣਾ
ਹਾਂਜੀ,
ਤੁਸੀਂ ਮਤਲਬ ਜਾਂ ਫਿਰ ਕਿੱਥੇ ਬਾਹਰ ਬੂਰ ਪੈ ਜਾਂਦੇ ਹੋ ਪਾਰਕ ਵਗੈਰਾ ਚ
ਹਾਂਜੀ,
ਤੇ ਇਹਨਾ ਮਤਲਬ ਅਟੈਂਡੈਂਸ ਇਨਾ ਫ਼ਰਕ ਨੀ ਪੈਂਦਾ ਅਗਰ ਤੁਸੀਂ ਇੱਕ ਅੱਧੀ ਵਾਰ ਘਰ ਵੀ ਰਹੋ। ਹੁਣ ਜਿਵੇਂ ਕੋਲੇਜ ਲਾ ਲਓ ਹੁਣ ਸਿਸਟਮ ਆਇਆ ਕਾਲਜ ਵਿੱਚ ਓ, ਅਟੈਂਡਸ ਲਗਦੀਏ ਮੈਨੂੰ ਉਹ ਹੁੰਦੀ ਏ।
ਹਾਂਜੀ,
ਇੱਕ ਲੱਗਦੀ ਓ ਹੁੰਦੀ ਆਈ ਸਕਕੈਨ ਹੁੰਦੀ ਹੈ ਇੱਕ ਆਈ ਸਕੈਨ
ਉਹ ਆਈਸਕੈਨ ਵਾਲੇ ਤਾਂ ਫਿਰ ਬਹੁਤ ਵਧੀਆ ਰਹਿੰਦੀ ਹੋਣੀ ਬੱਚੇ ਜੇ ਬੰਕ ਮਾਰਦੇ ਹੋਣੇ ਤਾਂ।
ਔਹੀ ਤੇ, ਹੂੰ ਆ ਨੀ ਔਏ ਨਾ ਅਟੈਡਸ ਬੜੀ ਗਿਰ ਜਾਂਦੀ ਏ।
ਅੱਛਾ ਜੀ।
ਹਾਂਜੀ, ਬਸ ਅਟੈਂਡੈਂਸ ਚ ਕੋਲੇਜ ਥੋੜ੍ਹਾ ਐਥੇ ਵਧੀਆ ਨੀ ਹੈ, ਮਤਲਬ ਮੰਨ ਲੋ ਤੁਸੀਂ ਕਿਤੇ ਜਾਣਾ। ਅਟੈ ਸਾਡੀ ਅਟੈਂਡਸ ਇੱਕ ਦਮ ਘਟਾ ਦੇਣਗੇ, ਹਾਂਜੀ ਹਾਂਜੀ।
ਠੀਕ ਐ।
ਫਿਰ ਵੇਖੋ ਠੀਕ ਰਹਿੰਦਾ ਉੱਥੇ ਮਤਲਬ ਕੋਈ ਐਵੀ ਨੀ ਐ, ਹੁਣ ਤੇ ਖਾਲੀ ਮੈਨੂੰਅਲ ਏ।
ਹਾਂਜੀ, ਇਹ ਤਾਂ ਹੈਗਾ ਮੈਨੂੰਅਲ ਹੈਗੀ ਐਂ।
ਹੂੰ, ਜੇ ਮੰਨ ਲੋ ਕੋਈ ਫਰੈਂਡ-ਫਰੂਡ ਹੈਗਾ ਤੋਂ ਨਾ ਮੋਨੀਟਰੋ ਓਹਨੂੰ ਕੈ ਕੇ ਲਵਾ ਵੀ ਸਕਦੇ ਹਾਂ ਅਸੀਂ।
ਹਾਂਜੀ।
ਹੂੰ, ਬਾਕੀ ਜਿਵੇਂ ਮੰਨ ਲੋ ਕੈਂਪ ਹੁਣ ਸਾਡਾ ਕੋਲੇਜ ਹੈਗਾ ਜਿਵੇਂ
ਹਾਂਜੀ।
ਓਹ ਮਤਲਬ ਇੰਨਾ ਵੱਡਾ ਹੈ, ਤੁਸੀਂ ਮਤਲਬ ਜਿੰਨਾ ਜਿੱਥੇ ਪੂਰਾ ਦਿਨ ਲਾ ਸਕਦੇ, ਹੋ ਤੁਸੀਂ ਘੁੰਮ ਸਕਦੇ ਔ ਪੂਰਾ ਉੱਥੇ ਫ੍ਰਰੀਲੀ ਹੈਗੈ।
ਅੱਛਾ ਜੀ।
ਜਿੱਥੇ ਤੁਸੀਂ ਖਾਣਾ ਖਾਣੇ ਜਿੱਥੇ ਮਰਜ਼ੀ ਬੈ ਜੋ।
ਠੀਕ ਹੈ, ਹਾਂ ਕੋਲੇਜ ਵਿੱਚ ਬੌਤ ਵੱਡੇ-ਵੱਡੇ ਪਾਰਕ ਵੀ ਬਣੇ ਹੁੰਦੇ ਐ।
ਹਾਂਜੀ, ਹਾਂਜੀ।
ਬੱਚਿਆਂ ਲਈ ਐਦਰ ਫੈਸਲਿਟੀਜ਼ ਵੀ ਹੁੰਦੀ ਐ।
ਹੂੰ-ਹੂੰ, ਬਿਲਕੁਲ ਬੌਤ ਵੈਰੀਅਣ ਫੀਚਰ ਵੀ ਬੜੇ ਨੇ ਉੱਥੇ। ਫੈਸਿਲਿਟੀਸ ਵੀ ਬੜੀਆਂ ਨੇ, ਹੁਣ ਮੈਂ ਸਵੇਰੇ ਜਾਂਣਾ, ਐਥੋਂ ਦੀ ਅਪਣੇ ਫਰੈਂਡ ਨਾਲ ਜੇ ਪੈਲੇ ਬੱਸ ਸਟੈਂਡ। ਓਥੋਂ ਦੀ ਫ਼ਿਰ ਅਸੀਂ ਕੋਲਜ ਜਾਈਦਾ।
ਠੀਕ ਹੈ।
ਰਸਤੇ ਚ ਮੈਨੂੰ ਥੋੜਾ ਟਰੈਵਲਿੰਗ ਥੋੜਾ ਘੁੰਮਣਾ ਵੀਰਾ ਵੀ ਹੋ ਜਾਂਦਾ, ਜਿਵੇਂ ਬੱਸ ਚ ਬੈਠੇ ਆਂ ਅਸੀਂ।
ਹਾਂਜੀ, ਏ ਤਾਂ ਹੈਗਾ ਘੁੰਮਣਾ ਫਿਰਨਾ ਵੀ ਹੋ ਜਾਂਦਾ।
ਅਸੀਂ ਉਨਾਂ ਸਾਰਾ ਘੁੰਮ ਰੇਆ ਜੇ ਹਾਂਜੀ, ਜੇ ਹੁਣ ਅਸੀਂ ਔਨੂੰ ਕੋਲੇਜ ਪਹੁੰਚ ਗੇ, ਓਥੇ ਫੇਰ ਹੋਣ ਇੰਨਾ ਵੱਡਾ ਮਤਲਬ ਪਲੇ ਗਰਾਉਂਡ ਜਾ ਹੁੰਦੈ, ਗਰਾਂਉਡ ਕੈੰਦਾ ਪਾਰਕ ਕੇ ਲੋ। ਓਥੇ ਬੱਚੇ ਖੇਲ ਬੈਠੇ-ਬੂਠੇ ਹੁੰਦੇ ਨੇ ਸਾਰੇ। ਕਈ ਔਥੇ ਜਾ ਕੇ ਬੈਹ ਜਾਈਦਾ। ਹੁਣ, ਜਿਵੇਂ ਮਨ ਲੋ ਅਸੀਂ ਕਲਾਸਾਂ ਲਾ ਰੇ ਆਂ।
ਹਾਂਜੀ।
ਹੁਣ ਕਲਾਸਾਂ ਚ ਕੋਛ ਸਕੂਲ ਚ ਕਿਵੇਂ ਹੁੰਦਿਆ, ਜਿਵੇਂ ਤੁਹਾਡੀ ਅੱਧੇ ਘੰਟੇ ਕਲਾਸਾਂ ਹੁੰਦੀਆਂ ਨੇ
ਹਾਂਜੀ।
ਅੱਧੇ ਘੰਟੇ ਯਾ ਚਾਲੀ ਮਿੰਟ ਲਾ ਲੋ।
ਹਾਂਜੀ, ਚਾਲੀ ਮਿੰਟ ਦਾ ਪੀਰੀਅਡ ਹੁੰਦਾ ਪਰੋਕਸੀਮੇਟ।
ਹੁਣ ਸਾਡੇ ਇਥ ਕੋਲਜ ਹੈਗਾ, ਬਈ ਇੱਕ ਲੈਕਚਰ ਪੂਰਾ ਸਿਕਸਟੀ ਮਿੰਟ ਦਾ ਹੁੰਦਾ ਇੱਕ ਘੰਟੇ ਦਾ ਪੂਰਾ।
ਇੱਕ ਘੰਟੇ ਦਾ ਲੈਕਚਰ ਹੋ ਗਿਆ।
ਹੁਣ, ਤੁਸੀ ਆਪੇ ਸਾਬ ਲਾਲੋ ਉੱਥੇ ਮਤਲਬ ਕਿੰਨਾ ਫ਼ਰਕ ਏ ਕੋਲੇਜ ਤੇ ਸਕੂਲ ਵੇੱਚ।
ਅ ਹਾਂ। ਬੰਦ ਬੱਚਾ ਤਾਂ ਇੱਕ ਘੰਟਾ ਪੜ੍ਹਦੇ-ਫੜ੍ਹਦੇ ਬੋਰ ਹੀ ਹੋ ਜਾਂਦਾ, ਬੱਚੇ ਨੂੰ ਤਾਂ ਬਸ ਕੈੰਦੇ ਐ ਬੁੱਕ ਕਦੋਂ ਬੰਦ ਹੋਏਗੀ, ਟੀਚਰ ਕਦੋਂ ਕਲਾਸ ਚੋ ਬਾਰ ਜਾਏਗਾ?
ਹਾਂਜੀ ਹਾਂਜੀ, ਔਹੀ ਤੇ ਹੈ, ਮਤਲਬ ਹੁਣ ਕੋਲਜ ਤੁਸੀਂ ਵੇਖੋ ਇੱਕ ਘੰਟਾ ਬੈਹ ਜੋ ਤੁਹਾਨੂੰ ਨੀਦਰ ਆਣ ਲੱਗ ਜਾਂਦੀ ਏ ਪੈਲੇ ਤਾਂ।
ਹਾਂਜੀ, ਏਹ ਤਾਂ ਹੈਗਾ।
ਹੂੰ, ਹੁਣ ਕੋਲਜ ਵਿੱਚ ਮਤਲਬ ਐਨੀ ਸਟ੍ਰਿਕਟਨੈਸ ਹੋ ਗਈ ਜਿਵੇ ਸਕੂਲ ਚ ਅੱਠ ਸਬਜੈਕਟ ਹੈਗੇ ਨਾ। ਆਠ ਲੈਕਚਰ ਹੋ ਗਏ ਉਹਨਾਂ ਦੇ ਹ। ਕਾਲਜ ਵਿੱਚ ਵੀ ਇੰਨਾ ਹੀ ਕਰਦੇ ਰੇ ਇਹਨਾਂ ਨੇ ਜਿਵੇਂ ਛੇ ਸਬਜੈਕਟ ਹੈਗੇ, ਨੇ ਤੇ ਉਹਨਾਂ 'ਚ ਦੋ ਕਿਸੇ ਦੇ। ਤੇ ਪ੍ਰੈਕਟੀਕਲ ਲੈਬ ਭੇਜਤੀ ਹਾਂਜੀ। ਹੁਣ ਮਤਲਬ ਉੱਥੇ ਵੀ ਬੜਾ ਟਾਈਮ ਵੇਸਟ ਹੋ ਜਾਂਦਾ, ਇੱਕ ਘੰਟਾ ਬੱਚਿਆਂ ਨੂੰ ਬਹਿਣਾ ਪੈਂਦਾ ਹੈ।
ਅੱਛਾ ਜੀ।
ਬੜੀ ਆਦੀ ਹੈ ਤੇ।
ਨਹੀਂ ਇਹਦੇ ਵਿੱਚ ਟਾਈਮ ਵੇਸਟ ਵਾਲੀ ਤਾਂ ਦੇਖੋ, ਕੋਈ ਗੱਲ ਨਹੀਂ ਹੋਈ ਭਾਜੀ। ਬੱਚੇ ਨੂੰ ਨੌਲੇਜ ਹੀ ਮਿਲਦੀ ਹੈ, ਨਾ ਕੁਛ ਗਿਆਨ ਹੀ ਮਿਲਦਾ ਹੈ ਕੁਛ ਲੈ। ਇਹੀ ਆਉਂਦਾ ਹੈ, ਨਾ ਬੱਚਾ ਖੋ ਦਾ
ਹਾਂਜੀ, ਹਾਂਜੀ ਨੌਲੇਜ ਤਾਂ ਹੈ ਜੀ ਓ।
ਇਹ ਤਾਂ ਹੈ ਨੌਲੇਜ ਹੀ ਸਭ ਤੋਂ ਵੱਡੀ ਚੀਜ਼ ਹੈ।
ਹੂੰ-ਹੂੰ, ਬਿਲਕੁਲ-ਬਿਲਕੁਲ।
ਜੀ।
ਔਰ ਜਿਵੇਂ ਮੰਨ ਲਓ, ਚਾਰ ਲੈਕਚਰ ਬੱਚੇ ਨੇ ਲਾ ਲੈਣੇ ਆ। ਓ ਤੋਂ ਬਾਦ ਓ ਤਾਂ ਲੰਚ ਟਾਈਮ ਹੋ ਗੇਆ।
ਜੀ
ਲੰਚ ਟਾਈਮ ਵਿੱਚ ਕੋਲੇਜ 'ਚ ਐ ਵੀ ਸੀ ਜਿੱਥੇ ਮਰਜੀ ਬੈ ਕੇ ਖਾ ਸਕਨੇ ਆ ਚੈ ਕਲਾਸ ਚ ਖਾ ਲੋ।
ਅੱਛਾ ਜੀ।
ਹੂੰ ਚਾਏ ਫਿਰ ਕਿੱਥੇ ਬਾਰ ਉੱਥੇੁ ਦ ਕੋਲੇਜ ਵਿੱਚ ਈ ਜਿਥੇ ਮਰਜ਼ੀ ਬੈ ਖਾਓ ਕੈਫੇ ਕੂਫੇ ਹੁੰਦੇ ਨੇ। ਹੂੰ ਕੰਟੀਨਸ ਹੋ ਗੀਆਂ।
ਠੀਕ ਐ, ਅ ਉੱਥੇ ਆਪਨਾ ਬ ਜਾਂ ਫਰੈਂਡ ਸਰਕਲ ਬਣਾ ਕੇ ਰਾਊਂਡ ਕਰਕੇ ਆਰਾਮ ਨਾ ਖਾ ਲੈਂਦਾ ਸ਼ੇਅਰ ਵੀ ਕਰ ਲੈਂਦਾ ਐ।
ਹਾਂਜੀ-ਹਾਂਜੀ ਬਿਲਕੁਲ।
ਏ ਚੀਜ਼ ਹੋ ਜਾਂਦੀ ਆ।
ਹੂੰ ਬਾਕੀ ਇੱਥੇ ਕੋਲੇਜ ਧਾਨੂੰ ਪਤਾ ਐ ਫੈਸਿਲਿਟੀਜ਼ ਬੜੀ ਹੁੰਦੀਆਂ ਨੇ।
ਹਾਂਜੀ।
ਜੇਵੇ ਉੱਥੇ ਨਾ ਸ ਸਾਡੇ ਕੋਲਜ ਏ ਹੈਗਾ ਸਪੋਰਟਸ ਕੰਪਲੈਕਸ।
ਅੱਛਾ ਜੀ।
ਹਾਂਜੀ ਉੱਥੇ ਮਲਬ ਸਪੋਰਟਸ ਕੰਪਲੈਕਸ ਦਾ ਗਰਾਊਂਡ ਅਲੱਗ ਹੈਗਾ ਤੇ ਜੇੜਾ ਇਕ ਔਰ ਗਰਾਂਉਡ ਐ ਕੈ
ਹੂੰ-ਹੂੰ ਅੱਛਾ ਇਨ ਕਿ ਸਪੋਰਟਸ ਵਾਲੇ ਸਟੂਡੈਂਟਸ ਦਾ ਅਲੱਗ ਕਰ ਦਿੱਤਾ ਉਨਾਂ ਨੇ। ਅਦਰ ਸਟੂਡੈਂਟਸ ਅ ਲੱਗ ਕਰ ਲਿੱਤਾ ਜਿਨੇ ਸਪੋਰਟਸ ਨਈ ਜੋਆਇਨ ਕਰਨਾ ਓ ਆਪਣਾ ਆਰਾਮ ਨਾਲ ਬੈਠ ਸਕਦਾ ਐ। ਥੋੜੀ ਵੌਕ ਵਗੈਰਾ ਕਰ ਸਕਦੇ ਓ
ਹੂੰ, ਹੂ ਸਾਡੇ ਇੱਥੇ ਕੋਲਜ ਮਤਲਬ ਸਾਰੀ ਹਗੀਆ ਨੇ ਜਿਵੇਂ ਬੈਟ ਬੋਲ ਲਾ ਲਓ।
ਹਾਂਜੀ, ਠੀਕ ਐ, ਉਹਨਾਂ ਦਾ ਫਿਰ ਛੋਟੇ-ਛੋਟੇ ਗਰਾਂਉਡ ਸ ਬਣੇ ਹੋਣੇ ਨਾ?
ਹਾਂਜੀ-ਹਾਂਜੀ ਬਿਲੋਡਸ ਗਰਾਉਂਡ ਬਣੇ ਹੋਏ ਨੇ।
ਠੀਕ ਏਆ।
ਜੇ ਮੰਨ ਲਓ ਗਰਾਉਂਡ ਹੈਗਾ ਨਾ ਉੱਥੇ ਇੱਕ ਪਾਟ ਉਨਾ ਨੇ ਪੋਰਸ਼ਨ ਦੇ ਤਾ ਵਾਲੀਬਾਲ ਵਾਸਤੇ।
ਅੱਛਾ ਜੀ।
ਉ ਥੋੜ੍ਹਾ ਪੋਰਸ਼ਨ ਵਿੱਚੋਂ ਕੱਢ ਕੇ ਦੇ ਤਾ ਬੈਟਬਾਲ ਵਾਸਤੇ ਥੋੜਾ ਵਗੈਰਾ ਸਕੇਟਿੰਗ ਵਗੈਰਾ ਵਾਸੇ, ਹਾਂ। ਹੁਣਵੇ ਧੁਆਨੂੰ ਸਕੂਲ ਚ ਈਨੀ ਫੀਚਰਸ ਨ ਮਿਲਣਗੇ ਫੈਸਿਲਿਟੀਜ਼ ਨ ਮਿਲਣਗੀਆਂ।
ਹਾਂਜੀ, ਹਾਂ ਸਕੂਲ ਚ ਤਾਂ ਬਸ ਦੇਖੋ ਬ ਚਿਆਂ ਵਾਸਤੇ ਥੋੜਾ ਬੋਤ ਸਵਿੰਗ ਦਾ ਹੋ ਗਿਆ ਥੋੜੇ ਬੌਤੇ ਅਦਰ ਝੂਟੇ ਹੋ ਗੇ ਯਾਂ ਫੇਰ ਓ ਚੀਜ਼ ਹੋ ਗੀ ਮਾੜਾ ਮੋਟਾ ਸਵੀਮਿੰਗ ਪੂਲ ਵਗੈਰਾ ਹੋ ਗੇਆ।
ਹੂੰ-ਹੂੰ ਹਾਂਜੀ।
ਏਹੀ ਹੁੰਦਾ ਐ।
ਹੂੰ ਹੋਰ ਬਾਕੀ ਕੌਲਜ ਵਿੱਚ ਵੀ ਤੁਸੀਂ ਲਾ ਲਓ
ਹਾਂਜੀ
ਟੀਚਰ ਨਾ ਮਤਲਬ ਅਗਰ ਬੱਚੇ ਦੀ ਕਿਸੀ ਬਣ ਜੇ ਤੇ ਲਬ ਓਨੂੰ ਬੜਾ ਓਹੀ ਹੈਲਪ ਮਿਲਦੀ ਏ ਮਤਲਬ ਜੋਬ ਵਗੈਰਾ ਕਰਨੀ ਏ ਲੱਗਣੀ ਏ
ਅੱਛਾ ਜੀ।
ਜੇ ਓਦਾ ਸਟੇਟਸ ਬਣ ਜਾਂਦਾ ਨਾ ਕਈ ਵਾਰ ਟੀਚਰ ਨਾਲ ਅ ਜ਼ਿਆਦਾ ਮਤਲਬ ਮਲ ਬੱਚਾ ਹਛੀਆਰ ਆ ਬੌਤ, ਓਦੀ ਈਮੇਜ ਬਣਜੇ ਯ ਸਾਹਮਣੇ ਫੇਰ ਉਹਦੀ ਮਤਲਬ ਜੋਬ ਨਾ ਜਿਹੜੇ ਪਰਸੈਂਟਜ ਨੇ ਉਹ ਲੱਗ ਨੇ ਉਹਨਾਂ ਦੇ ਚਾਂਸਿਸ ਵੱਧ ਜਾਂਦੇ ਨੇ।
ਹਾਂਜੀ ਏ ਤਾਂ ਹੈਗਾ ਜੀ।
ਠੀਕ ਐ ਜੀ।
ਜਿਵੇਂ ਮੰਨ ਲਓ, ਕਿ ਲੈਂਗੁਏਜ ਕਰ ਰਹੇ ਨੇ ਕੋਲਜ ਵਿੱਚ ਸੀ, ਲੈਂਗੁਏਜ ਕਰ ਰਹੇ ਨੇ।
ਅੱਛਾ ਜੀ।
ਹੂੰ ਉਹ-ਉਹ ਹਾਂਜੀ ਉਹਨਾਂ ਮੰਨ ਲਓ, ਕਿਸ ਨੇ ਉਹਨੇ ਪ੍ਰੋਜੈਕਟ ਬਣਾ ਤਾ। ਤੇ ਅਗਰ ਉਹਨਾਂ ਨੇ ਟੀਚਰ ਨੂੰ ਪਸੰਦ ਆਇਆ, ਉਹਨੇ ਅੱਗੇ ਪਬਲਿਸ਼ ਕਰਤਾ।
ਠੀਕ ਹੈ।
ਹੂੰ, ਤੇ ਉਹਦੀ ਮਤਲਬ ਜੋਬ ਦੇ ਚਾਂਸਿਸ ਹੋਰ ਵੱਧ ਜਾਂਦੇ ਨੇ।
ਹਾਂਜੀ-ਹਾਂਜੀ, ਇਹਦੇ ਨਾਲ ਕੋਲੇਜ ਲਾਈਫ ਦੇ ਨਾਲ ਫਿਰ। ਵੱਧ ਏ ਜਾਂਦੇ ਨੇ ਜੋਬ ਦੇ। ਤਾਂਜੀਸ ਨਾ ਫੇਰ ਤਾਂ ਬਹੁਤ ਵਧੀਆ ਗੱਲ ਹੈਗੀ ਹੈ। ਹਰ ਬੱਚੇ ਨੂੰ ਜੁਆਇਨ ਕਰਨਾ ਚਾਹੀਦਾ ਹੈ।
ਹਾਂਜੀ-ਹਾਂਜੀ, ਬਿਲਕੁਲ ਤੇ ਜਿਵੇਂ ਹੁਣ ਸਕੂਲ ਲਾ ਲੋ ਤੁਸੀ। ਸਕੂਲ ਚ ਕੋਈ ਬੱਚਾ ਕਰਦਾ ਸਪੋਰਟਸ ਚ ਭਾਗ ਲੈਂਦਾ।
ਹਾਂਜੀ।
ਤੇ ਉਹਨੂੰ ਮਤਲਬ ਅਗਰ ਉਹ ਵਧੀਆ ਖੇਲ ਰਿਹਾ, ਤੇ ਉਹਨੂੰ ਚਾਂਸ ਮਿਲਦਾ ਬ ਨੈਸ਼ਨਲ ਵਗੈਰਾ ਚ ਖੇਲਣ ਦਾ।
ਅੱਛਾ ਜੀ, ਹਾਂ ਨੈਸ਼ਨਲ ਲੈਵਲ ਤੇ ਫਿਰ ਬੰਦਾ ਚਲੇ ਜਾਂਦਾ ਨਾ।
ਹੂੰ-ਹੂੰ, ਹੁਣ ਜਿਵੇਂ ਮਨ ਲੋ ਸਕੂਲ ਚ ਬੱਚਾ ਸ਼ੁਰੂ ਕੀਤਾ ਸਕੂਲ ਚ ਤਾਂ ਉਹਨੂੰ ਟਾਈਮ ਬੜਾ ਲੱਗਦਾ ਹੈ।
ਅੱਛਾ ਜੀ।
ਤੇ ਮੰਨ ਲਓ, ਅਗਰ ਇਹੀ ਓ ਫਿਰ ਕੋਲੇਜ ਚ ਕਰੇਗਾ।
ਹਾਂਜੀ।
ਤੇ ਤੁਹਾਨੂੰ ਪਤਾ ਕੋਲੇਜ ਵਾਲਿਆਂ ਦੀ ਪਹੁੰਚ ਕਿੰਨੀ ਹੁੰਦੀ ਹੈ, ਉਹ ਤੁਹਾਨੂੰ ਜਲਦੀ ਕਰ ਦੇਣਗੇ ਅੱਗੇ।
ਹਾਂ ਉਹ ਤੇ ਹੈ। ਤਾਂ ਇੰਟਰਨੈਸ਼ਨਲ ਲੈਵਲ ਤੇ ਵੀ ਖੇਡ ਸਕਦਾ ਬੱਚਾ। ਜਲਦੀ ਗਰੋਥ ਵੀ ਹੋ ਰਹੀ ਬੱਚੇ ਦੀ।
ਹੂੰ-ਹੂੰ, ਹੋਰ ਵਧੀਆ ਖੇਲੇਗਾ ਤਾਂ ਉਹਨੂੰ ਮਤਲਬ ਸ। ਸਪੋਰਟ ਹੀ ਬੜਾ ਦਿੰਦੇ ਨੇ ਕਾਲਜ ਵਾਲੇ। ਨੈਚ-ਨੈਚ ਬੜੀਲਦੀ ਖਿਲਾ ਦਿੰਦੇ ਨੇਨਾਂ ਨੂੰ।
ਹਾਂਜੀ ਅੱਛਾ ਜੀ।
ਹੂੰ, ਬਾਕੀ ਹੋਰ ਵਗੈਰਾ ਤੁਸੀਂ ਜਿਵੇਂ ਮੰਨ ਲਓ ਕੋਈ ਬੱਚਾ ਮਤਲਬ ਥਿਓਰੀ ਚ ਕੋਈ ਹੈਗਾ, ਨਾ ਜੇ ਫੇਲ ਵਗੈਰਾ ਹੋ ਗਿਆ ਕੋਲਜ ਚ। ਤੇ ਅਗਰ ਉਹ ਪ੍ਰੈਕਟੀਕਲ ਚ ਵਧੀਆ ਹੈਗਾ, ਨਾ ਪ੍ਰੈਕਟੀਕਲ ਚ।
ਹਾਂਜੀ।
ਤੇ ਉਹਦੀ ਵਿਚ ਹੋਰ ਲੱਗਣ ਦੇ ਚਾਂਸਿਸ ਵੱਧ ਜਾਣਗੇ, ਚਾਹੇ ਉਹ ਥਓਰੀ ਚ ਫੇਲ ਹੀ ਕਿਉਂ ਨਾ ਹੋਏ।
ਅੱਛਾ ਇੰਝ ਕਾਲਜ ਵਾਲਿਆਂ ਨੇ ਇੰਨੀ ਛੂਟ ਦਿੱਤੀ ਹੋਈ ਹੈ, ਬੱਚਿਆਂ ਨੂੰ।
ਹਾਂਜੀ-ਹਾਂਜੀ, ਬਿਲਕੁਲ ਹੂੰ ਉਹ ਵੀ ਮਤਲਬ। ਜੇ ਮੰਨ ਲਓ, ਅਗਰ ਤੁਸੀਂ ਕਾਲਜ ਕਿਸੇ ਨੇ ਪੈਣਾ ਵੀ ਹੈ। ਕੋਈ ਵੀ ਕੋਰਸ ਲੈਣਾ, ਅਗਰ ਤੁਸੀਂ ਉਹ ਕੋਰਸ ਦੀ ਪਹਿਲੇ ਹੀ ਜੇ ਵੀ। ਉਸ ਵਿੱਚ ਲੈਂਗੁਏਜ ਹੈਗੀ ਹੈ ਨਾ। ਜਿੰਨਨੀ ਵੀ ਹੈਗੀਆਂ, ਨੇ ਅਗਰ ਤੁਸੀਂ ਪਹਿਲਾਂ ਹੀ ਕਰਲਓਗੇ, ਸਿੱਖ ਲਓਗੇ ਤੁਹਾਨੂੰ ਹੋਰ ਫ਼ਾਇਦਾ।
ਠੀਕ ਹੈ ਭਾਜੀ ਠੀਕ ਹੈ ਜੀ।
ਹਾਂਜੀ ਇਹਦੇ ਨਾਲ ਕੀ ਹੁੰਦਾ, ਜਿਵੇਂ ਕੋਈ ਬੱਚਾ ਅਗਰ ਕੋਲਜ ਜਾਂਦਾ ਨਾ ਜੇ ਲੈਂਗੁਏਜ ਸਾਰੀ ਕਰਕੇ
ਹਾਂਜੀ।
ਤੇ ਉਹਨੂੰ ਕੋਲਜ ਵਾਲੇ ਆਪ ਪ੍ਰੈਫਰ ਕਰਦੇ ਨੇ ਵੀ ਆਪ ਜੋਬ ਵਗੈਰਾ ਹੈ ਆਪ ਦੇਗੇ ਇਹ ਵੀ ਕਹਿੰਦੇ ਨੇ ਸਾਰੇ ਹਾਂਜੀ।
ਇੰਨਾ ਉਹ ਹੈਗਾ।
ਹਾਂਜੀ-ਹਾਂਜੀ, ਬਿਲਕੁਲ ਹਾਂਜੀ ਮੰਨ ਲਓ, ਤੁਸੀਂ ਕੋਲੇਜ ਪੜ੍ਹਦੇ ਪੜ੍ਹਦੇ ਆਪਣੀ ਜੋਬ ਕਰ ਸਕਦੇ ਹੋ।
ਅੱਛਾ, ਹਾਂ ਨਹੀਂ ਮੈਂ ਆਪਣੇ ਬੱਚਿਆਂ ਨੂੰ ਵੀ ਫਰ ਕੋਲੇਜ ਜ਼ਰੂਰ ਭੇਜਾਂਗੀ ਮੈਨੂੰ। ਬਹੁਤ ਵਧੀਆ ਲੱਗਿਆ ਸੁਣ ਕੇ। ਇਹਨਾਂ ਨੂੰ ਜ਼ਰੂਰ ਭੇਜਾਂਗੀ, ਮੇਰੇ ਇੱਕ ਤਾਂਜੇ ਤਾਂ ਨੌ ਸਾਲ ਦਾ ਬੇਟਾ ਹੈਗਾ ਆ। ਇੱਕ ਦਾ ਚਾਰ ਸਾਲ ਦਾ ਫਿਊਚਰ ਤੇ ਇਹਨਾਂ ਨੇ ਜ਼ਰੂਰ ਭੇਜਾਂਗੀ। ਹੂੰ ਚਲੋ ਠੀਕ ਹੈ, ਭਾਜੀ ਸਤਿ ਸ੍ਰੀ ਅਕਾਲ ਜੀ।
ਠੀਕ ਸਤਿ ਸ਼੍ਰੀ ਅਕਾਲ।